ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ
ਠੀਕ ਹੈ
ਸਹੀ ਹੈ ਹੋਰ ਇੰਨੇ ਸੁਸਤ ਕਿਉ ਬੋਲ ਰਹੇ ਹੋ ਕੀ ਹੋ ਗਿਆ
ਕੁਛ ਨਹੀਂ ਐਕਚੁਲੀ ਨਾ ਥੋੜਾ ਨੀਂਦ ਨਹੀਂ ਪੂਰੀ ਹੋ ਪਾ ਰਹੀ ਸੀਗੀ ਤੇ ਤਾਂ ਸੋ ਗਈ ਸੀਗੀ ਹੁਣੇ ਥੋੜ੍ਹੀ ਦੇਰ ਹੋਈ ਆ ਉੱਠੀ ਆ
ਅੱਛਾ ਕਿਉਂ ਨੀਂਦ ਕਿਉਂ ਨੀਂਦ ਪੂਰੀ ਹੋ ਰਹੀ ਨੀਂਦ ਤੇ ਸੋਣਾ ਤਾਂ ਬਹੁਤ ਜਰੂਰੀ ਹੈ ਨੀਂਦ ਪੂਰੀ ਲਿਆ ਕਰੋ ਆਪਣੀ ਸੱਤ ਅੱਠ ਘੰਟੇ ਤੇ ਹੋਣੀ ਚਾਹੀਦੀ ਹੈ
ਹਮ ਹਾਂਜੀ ਹੋਣੀ ਤੇ ਚਾਹੀਦੀ ਹੈ ਪਰ ਨਾ ਅਹ ਰਾਤੀ ਥੋੜਾ ਲੇਟ ਕੋਈ ਗੈਸਟ ਆ ਗਏ ਸੀਗੇ ਤੇ ਫੇਿਰ ਉਹਦੇ ਕਰਕੇ ਲੇਟ ਹੋ ਗਿਆ ਸੀਗਾ ਅਚਾਨਕ ਆ ਗਏ ਸੀਗੇ ਗੈਸਟ ਤੇ ਫੇਿਰ ਦੇਰ ਹੋ ਗਈ ਸੀਗੀ ਫਿਰ ਰੋਟੀ ਖਾਣ ਲਈ ਖਾਂਦੇ ਵੀ ਲੇਟ ਹੋ ਗਿਆ ਸੀ ਕਾਫੀ ਫੇਿਰ ਲੋਕ ਗਏ ਨੇ ਦੇਰ ਨਾਲ ਕਾਫੀ ਟਾਈਮ ਬਾਅਦ ਆਏ ਸੀ ਤੇ ਫੇਿਰ ਬੈਠੇ ਬੈਠੇ ਗੱਲਾਂ ਕਰਦੇ ਕਰਦੇ ਟਾਈਮ ਦਾ ਪਤਾ ਨੀ ਚੱਲਿਆ ਜਵੇ ਅਜ ਛੁੱਟੀ ਹੈਗੀ ਸੀ ਤੇ ਉਹ ਲੋਕ ਵੀ ਆ ਗਏ ਕਿ ਚਲੋ ਕੱਲ ਛੁੱਟੀ ਹੈਗੀ ਹੈ ਤੇ ਅਸੀਂ ਹੋ ਲਈਏ ਫੇਰ ਉਹ ਬੈਠੇ ਬੈਠੇ ਗੱਲਾਂ ਬਾਤਾਂ ਕਰਦੇ ਬਹੁਤ ਦੇਰ ਹੋ ਗਈ ਫੇਿਰ ਸਵੇਰੇ ਦੇਰ ਨਾਲ ਉੱਠਣਾ ਹੋਇਆ ਉੱਠ ਕੇ ਫਿਰ ਪੂਰਾ ਦਿਨ ਐਵੇਂ ਹੀ ਨਿਕਲ ਗਿਆ ਨਾ ਤੇ ਢੰਗ ਨਾਲ ਕੰਮ ਹੋਇਆ ਨਾ ਨੀਂਦ ਪੂਰੀ ਹੋਈ
ਹਾਂ ਇਹ ਤੇ ਹੁੰਦਾ ਹੀ ਹੈ ਨੀਂਦ ਪੂਰੀ ਨਾ ਹੋਏ ਨਾ ਸਰੀਰ ਵੀ ਥੱਕਿਆ ਥੱਕਿਆ ਥਕੇਆ ਰਹਿੰਦਾ ਕੁਛ ਕੰਮ ਕਰਨ ਨੂੰ ਮਨ ਨੀ ਕਰਦਾ ਇੱਕ ਅਜੀਬ ਜੀ ਬੇਚਾਨੀ ਬੇਚਾਨੀ ਜੀ ਸਿਰ ਅਲੱਗ ਤੋਂ ਦੁਖੇਗਾ ਅੱਖਾਂ ਦੁਖਣਗੀਆਂ ਮੇਨ ਤੇ ਸਰੀਰ ਨੂੰ ਤਾਂ ਨੀਂਦ ਪੂਰੀ ਪ੍ਰੋਪਰ ਚਾਹੀਦੀ ਹੀ ਚਾਹੀਦੀ ਹੈ ਉਹੀ ਨਾ ਸਾਡਾ ਰੂਟੀਨ ਨਹੀਂ ਹੈ ਕੁੱਛ ਸੋਣ ਦਾ ਉੱਠਣ ਦਾ ਅਗਰ ਤੁਸੀਂ ਰਾਤੀ ਵੀ ਨੀਂਦ ਪੂਰੀ ਨੀ ਕਰੋਗੇ ਦਿਨੇ ਵੀ ਤੁਹਾਨੂੰ ਨੀਂਦ ਆਉਂਦੀ ਰਹੇਗੀ ਅਗਰ ਲਗਾਤਾਰ ਅਸੀਂ ਯਾਨੀ ਸੱਤ ਅੱਠ ਘੰਟੇ ਸੋ ਜਾਈਏ ਨਾ ਫਿਰ ਦਿਨ ਇਕਦਮ ਸਹੀ ਨਿਕਲਦਾ
ਹਾਂਜੀ ਉਹੀ ਅੱਜ ਪੂਰਾ ਦਿਨ ਐਵੇਂ ਹੀ ਨਿਕਲਿਆ ਹੈਗਾ ਹੈ ਉਹ ਦੇਰ ਨਾਲ ਸਭ ਅਹ ਸੁੱਤੇ ਹੈਗੇ ਆ ਫਿਰ ਸਵੇਰੇ ਵੀ ਆਪਣਾ ਅੱਖ ਤੇ ਖੁੱਲ ਹੀ ਜਾਂਦੀ ਹੈ ਜਿੰਨਾ ਵੀ ਕੋ ਅਹ ਉੱਠਣ ਦੀ ਦੇਰ ਨਾਲ ਵੀ ਕੀ ਉੱਠਣਾ ਹੋਇਆ ਅੱਖ ਤੇ ਆਪਣੇ ਟਾਈਮ ਤੇ ਖੁੱਲ ਹੀ ਜਾਂਦੀ ਹੈਗੀ ਹੈ ਜਿੰਨੇ ਵਜੇ ਰੂਟੀਨ ਉੱਠੀ ਦਾ ਤਾਂ ਅੱਖ ਉੱਠ ਮਤਲਬ ਉੱਠ ਗਏ ਸੀਗੇ ਪਰ ਸਰੀਰ ਨੇ ਉਸ ਹਿਸਾਬ ਨਾਲ ਵਰਕ ਹੋ ਰਿਹਾ ਸੀ ਮਨ ਕਰਹਾ ਸੀ ਵੋਟ ਥੋੜ ਦੇ ਸੌ ਲਈਏ ਸੌ ਲਈਏ ਫੇਰ ਇਹ ਸੀਗਾ ਕਿ ਹੁਣਦਾ ਕੰਮਾਂ ਕਾਰਾਂ ਵਾਲਾ ਨੇ ਤੇ ਜਾਣਾ ਹੀ ਕੰਮ ਤੇ ਫੇਰ ਅਸੀਂ ਵਿ ਜ਼ਿਆਦਾ ਦੇਰ ਸੋ ਵੀ ਨਈ ਸਕਦੇ ਹੈਗੇ ਆ
ਨਹੀਂ ਉਹ ਤਾਂ ਹੈ ਲੇਡੀਜ਼ ਮੈਂ ਤੋਂ ਘੱਟੋ ਘੱਟ ਆੱਠ ਨੌ ਘੰਟੇ ਦੇ ਲਿ ਨਿਦ ਤੇ ਕਰਨੀ ਹੀ ਚਾਹੀਦੀ ਏ ਅਗਰ ਅਸੀਂ ਨਈ ਕਰਾਂਗੇ ਤੇ ਫਿਰ ਫੈਮਲੀ ਵਗੈਰਾ ਕਿੱਦਾਂ ਦੇਖਾਂਗੇ ਬੱਚਿਆਂ ਨੂੰ ਦੇਖਨਾ ਘਰ ਸਭ ਦੇਖਣਾ ਨੀਂਦ ਤੇ ਪੂਰੀ ਪ੍ਰੋਪਰ ਕਰਨੀ ਚਾਹੀਦੀ ਹੈ
ਹਾਂਜੀ ਕਰਨੀ ਚਾਹੀਦੀ ਪਰ ਕਿਸੇ ਦਿਨ ਏਵੇਂ ਹੋ ਜਾਦਾ ਨਾ ਜੇ ਕੋਈ ਅਚਾਨਕ ਗੈਸਟ ਆ ਜਾਣ ਤੇ ਫੇਰ ਦੇਰ ਹੋ ਹੀ ਜਾਂਦੀ ਹੈਗੀ ਹੈ ਹੁਣ ਜ ਅਸੀਂ ਗੈਸਟ ਨੂੰ ਅਸੀਂ ਮਨਾ ਨਹੀਂ ਕਰ ਸਕਦੇ ਹੈਗੇ ਨਾ ਚਲੋ ਕੋਈ ਨਈ ਇਕ ਟਾਈਮ ਤੋਂ ਬਾਅਦ ਕੋਈ ਆਇਆ ਹੋਵੇ ਤੇ ਫਿਰ ਟਾਈਮ ਦੇਣਾ ਹੀ ਪੈਂਦਾ ਹੈਗਾ।
ਜੀ ਹਾਂਜੀ, ਉਹ ਤੇ ਹੈਗਾ। ਨੀਂਦ ਨਾ ਪੂਰੀ ਹੋਈ ਨਾ ਇੱਕ ਚਿੜਚਿੜਾ ਪਨ ਰਹਿੰਦਾ ਹੈ ਉਹ ਬੱਚੇ ਵੀ ਖਿਜਦੇ ਕੀ ਹੋ ਗਿਆ ਮੰਮੀ ਤੁਸੀਂ ਏਦਾਂ ਕਿਉਂ ਕਰ ਰਹੇ ਹੋ। ਹੁਣ ਇਹ ਨਹੀਂ ਪਤਾ ਕਿਸੇ ਨੂੰ ਕਿ ਸਾਡੀ ਨੀਂਦ ਹੀ ਨਹੀਂ ਪੂਰੀ ਹੋ ਪਾ ਰਹੀ। ਡਾਰਕ ਸਰਕਲ ਅਗਲ ਅਲੱਗ ਤੋਂ ਫੇਸ ਤੇ ਆ ਜਾਂਦੇ ਫੇਸ ਦਾ ਗਲੋ ਹੀ ਹਟ ਜਾਂਦਾ ਸਾਰਾ।
ਹਾਂਜੀ, ਉਹ ਅੱਜ ਇੰਜ ਲੱਗ ਰਿਹਾ ਜਿਵੇਂ ਪਤਾ ਨਹੀਂ। ਕਿਤਨੀ ਮਤਲਬ ਬਿਮਾਰ ਹੋ ਰਿਆ ਏ ਸ਼ਕਲ ਦੇਖ ਇਹ ਇੰਜ ਈ ਲੱਗ ਰਿਹਾ ਹੈਗਾ ਨਾ ਅੱਖਾਂ ਢੰਗ ਨਾਲ ਖੁੱਲ ਰਹੀਆਂ ਨੇ ਸਿਰ ਵੱਖਰਾ ਦੁੱਖ ਰਿਹਾ ਹੈਗਾ ਹੈ ਨਾ ਕੋਈ ਕੰਮ ਕਰਨ ਦਾ ਮਨ ਕਰ ਰਿਹਾ ਹੈਗਾ।
ਹਾਂਜੀ, ਹਾਂਜੀ।
ਬਸ ਮਨ ਕਰਰਾ ਚੁੱਪ ਕਰਕੇ ਲੇਟ ਜਾਓ ਹੋਰ ਕੁਛ ਨਹੀਂ।
ਕੁਛ ਨਹੀਂ ਬਸ ਇਹੀ ਪ੍ਰੋਪਰ ਕਿਸੇ ਨਾਲ ਅਸੀ ਗੱਲਬਾਤ ਨਹੀਂ ਕਰ ਪਾਂਦੇ। ਖੁਸ਼ੀ ਨਹੀਂ ਰਹਿੰਦੀ। ਇੱਕਦਮ ਉਦਾਸੀ ਜੀ ਜਿੱਦਾਂ ਹੋ ਜਾਂਦੀ ਨਾ ਨੀਂਦ ਨਾਲ ਪੂਰੀ ਹੋਈ ਚਿੜ ਚਿੜਾਪਨ ਹੋ ਜਾਏਗਾ ਕੁਛ ਕਰਨ ਨੂੰ ਮਨ ਨੀ ਕਰੇਗਾ ਸੁਸਤੀ ਸੁਸਤੀ ਜੀ ਰਹਿੰਦੀ ਹੈ। ਜੇ ਸਾਡੀ ਅਸੀਂ ਪ੍ਰੋਪਰ ਅਗਰ ਨੀਂਦ ਕਰੀਏ ਨਾ ਸਾਡਾ ਮਾਇੰਡ ਵੀ ਦਿਮਾਗ ਵੀ ਅੱਛੇ ਤਰਾ ਕੰਮ ਕਰਦਾ ਜਦੋਂ ਅਸੀਂ ਸੌਂਦੇ ਹੇ ਨਾ
ਹ
ਓ ਵੀ ਚੰਗੀ ਤਰ੍ਹਾਂ ਸਾਰਾ ਦਿਨ ਦੀ ਸਾਰੀ ਚੀਜ਼ਾਂ ਓਬਜ਼ਰਵ ਕਰਦਾ ਸਾਡੀ ਬੋਡੀ ਵਾਸਤੇ ਤਾਂ ਜ਼ਰੂਰੀ ਏ ਨੀਂਦ ਤੇ ਜ਼ਰੂਰੀ ਐ
ਹਾਂਜੀ ਉ ਹੈਗਾ ਪੂਰਾ ਤੁਹਾਡੀ ਰਾਤ ਦੀ ਨੀਂਦ ਪੂਰੀ ਹੋ ਜੇ ਤੇ ਪੂਰਾ ਦਿਨ ਟੋਹਾਡਾ ਪੁਰਾ ਹੈਗੇ ਐਨਰਜੈਟਿਕ ਰੈਂਦੇ ਹੋ ਤੁਸੀਂ ਤੇ ਪੂਰਾ ਦਿਨ ਤੁਸੀਂ ਫਟਾਫਟ ਸਾਰਾ ਕੁਛ ਕਰ ਲੈਂਦੇ ਹੈਗੇ ਓ ਬਸ ਇੱਕ ਰਾਤ ਦੀ ਨੀਂਦ ਹੋ ਜਾਵੇ ਤੇ ਉਹੀ ਸਈ ਏ ਹੈਗੀ ਪਰ ਜਿਸ ਦਿਨ ਕਿਤੇ ਨਾ ਹੋ ਪਾਏ ਤੇ ਫਿਰ ਅਗਲਾ ਦਿਨ ਵੀ ਪੂਰਾ ਬੇਕਾਰ ਜਾਂਦਾ ਹੈਗਾ
ਪੂਰਾ ਸੱਚੀ ਕੁਛ ਵੀ ਕਰਨ ਨੂੰ ਮਨ ਨੀ ਕਰਦਾ ਓਦਾਂ ਨਾ ਨੀਂਦ ਨਾ ਪੂਰੀ ਹੋਣ ਨਾਲ ਸਾਡੀ ਬੋਡੀ ਚ ਵੀ ਇਫੈਕਟ ਪੈਂਦਾ ਹੈ। ਕਈ ਬਿਮਾਰੀਆਂ ਲੱਗ ਜਾਂਦੀਏ ਡਾਕਟਰ ਸਭ ਤੋਂ ਪਹਿਲਾਂ ਇਹੀ ਬੋਲਦਾ ਹੈ ਕਿ ਆਪਣੀ ਨੀਂਦ ਪ੍ਰੋਪਰ ਲਓ। ਨੀਂਦ ਪ੍ਰੋਪਰ ਨਾ ਆਨ ਨਾਲ ਬੀ ਪੀ ਪ੍ਰੋਬਲਮ ਹੋ ਜਾਂਦੀ ਸ਼ੂਗਰ ਥਾਇਰਾਇਡ ਕਿਉਂਕਿ ਨੀਂਦ ਨਹੀਂ ਪੂਰੀ ਹੋਏਗੀ ਟੈਸ਼ਨ ਰਹਿੰਦੀ ਹੈ ਅਟੈਸ਼ਨ ਕਰਕੇ ਨੀਂਦ ਪੂਰੀ ਨਹੀਂ ਹੁੰਦੀ। ਮੇਨ ਟੈਨਸ਼ਨ ਫਰੀ ਤੁਸੀਂ ਰਹੋ ਤੁਹਾਨੂੰ ਪ੍ਰੋਪਰ ਨੀਂਦ ਆਏਗੀ ਫੇਰ।
ਅੱ ਟੈਨਸ਼ਨ ਤੇ ਦੀਦੀ ਹਰ ਕਿਸੇ ਨੂੰ ਅੱਜ ਕੱਲ੍ਹ ਰਹਿੰਦੀ ਹੈਗੀ ਹੈ ਕਿ ਇੱਥੇ ਨਾ ਬੰਦਾ ਕਵੇ ਕਿ ਜਿਹਨੂੰ ਟੈਂਸ਼ਨ ਨਾ ਹੋਵੇ ਤਾ ਨੀਂਦ ਤੇ ਜਿੱਦਾਂ। ਨਾ ਹੋਵੇ ਅੱਜ ਕੱਲ ਤੇ ਬੱਚਿਆਂ ਨੂੰ ਵੀ ਛੋਟੇ ਛੋਟਿਆਂ ਨੂੰ ਟੈਨਸ਼ਨ ਹੋਣ ਲੱਗ ਪੈਂਦੀ ਵੀ ਸਾਨੂੰ ਸਕੂਲ ਤੋਂ ਇੰਨਾ ਵਰਕ ਹੋ ਰਿਹਾ ਮੰਮੀ ਅਸੀਂ ਕਿਵੇਂ ਕਰਾਂਗੇ ਮੈਂ ਕਹਾ ਤੁਸੀਂ ਹਾਲੇ ਛੋਟੇ ਛੋਟੇ ਹੈਗੇ ਹੋ ਤੁਸੀਂ ਇੰਨੀ ਗੱਲ ਬੋਲੋ ਤੇ ਸਮਝ ਨਹੀਂ ਆਉਂਦਾ ਸਾਡੇ ਵਰਗੇ ਵੱਡੇ ਬੰਦੇ ਕਹਿਣ ਕਿ ਸਾਨੂੰ ਚਿੰਤਾ ਹੋ ਰੀ ਕਿਸੇ ਚੀਜ਼ ਦੀ ਤੇ ਸਾਨੂੰ ਸਮਝ ਆਦਾਂ ਹੈਗਾ ਮੈਂ ਤੁਹਾਡੇ ਤੇ ਰੋਜ਼ ਮੇਹਨਤ ਦਾ ਕੰਮ ਹੈਗਾ ਸਾਡੇ ਵਰਗੀਆਂ ਨੂੰ ਪੁੱਛ ਕਿ ਦੇਖੋ ਕਿਸੇ ਚੀਜ਼ ਦੀ ਕੋਈ ਚਿੰਤਾ ਹੁੰਦੀ ਏ ਕਿ ਠੀਕਾ ਕੀ ਕਰਨਾ ਕੀ ਨਈ ਕਰਨਾ ਹੈਗਾ
ਹਾਂ ਮੇੈਂਨ ਤੇ ਪ੍ਰੋਬਲਮ ਹਾਂ ਚਿੰਤਾ ਜੇਹੜੀ ਹੁੰਦੀ ਨਾ ਉਹੀ ਨੀਂਦ ਪ੍ਰੋਪਰ ਨੀ ਆਣ ਦੇਂਦੀ ਬੰਦਾ ਅਗਰ ਮਾਈੰਡ ਫਰੈਸ਼ ਰੱਖੇ ਸਭ ਰੇਤ ਤੇ ਪ੍ਰੋਪਰ ਨੀਂਦ ਆਂਦੀ ਐ ਪਰ ਕੀ ਕਰੀਅੇ ਹੁਣ ਜਿੰਦੀ ਜਾਨ ਨੂੰ ਟੈਂਸ਼ਨ ਤੇ ਰੈਣੀ ਰੈਣੀ ਏ ਇਹ ਤੇ ਚੱਲਦਾ ਈ ਆ ਰਿਆ
ਹਾਂਜੀ, ਇਹ ਗੱਲ ਤੇ ਹੈਗੀ ਹੈ
ਬੱਚੇਆਂ ਦੀ ਪੇਲਾਂ ਪੜ੍ਹਾਈ ਦੀ ਟੈਨਸ਼ਨ, ਫੇਰ ਘਾਰ-ਬਾਰ ਦੀ ਫੇਰ ਕਾਫ਼ੀ ਚੀ ਜਾਂ ਜਨਾਨੀਆਂ ਨੂੰ ਜਾਦਾ ਰੈਂਦੀ ਐ, ਬੰਦੇਆਂ ਨੇ ਤੇ ਚਲੋ ਕਰਨੈ ਪਰ ਸਬ ਕੁਛ ਜਨਾਨੀਆਂ ਨੇ ਹੀ ਮੈਨੇਜ ਕਰਨਾ ਹੁੰਦੈ ਘਰ ਦਾ
ਹੂੰ, ਫੇਰ ਵਤ ਨਾਲੇ ਫੇਰ ਟਾਈਮ ਵੀ ਐਸਾ ਹੋ ਜਾਂਦਾ ਨਾ ਅ ਇੱਕ ਲਾਈਫ ਸਟਾਈਲ ਜਿਨੂੰ ਕੇੈ ਲਵੋ ਹੋਨ ਆੱਜ-ਕਾੱਲ ਦੀ ਓਦਾਂ ਦੀ ਹੰ, ਲਾਈਫ ਸਟਾਈਲ ਹੋ ਗਈ ਹੈਗੀ ਏ ਕਿ ਬੱਚੇ ਹੰ, ਜਾਨਗੇ ਸੁਕੂਲ ਸੁਕੂਲ ਤੇ ਆਨਗੇ ਥੋੜੀ ਦੇਰ ਖਾਨਾ ਕਰਨਗੇ ਅਪਨਾ ਹੋਂਵਰਕ ਵਗੈਰਾ ਕਰਨਗੇ ਕੋਚਿੰਗ ਜਾਨਗੇ, ਫੇਰ ਓ ਆਂਦੇ-ਆਂਦੇ ਦੇਰ ਹੋ ਜਾਂਦੀ ਹੈਗੀ ਏ ਆੱਠ-ਨੌ ਵਾੱਜ ਜਾਂਦੇ ਨੇ ਪੂਰਾ ਦਿਨ ਨਿਕਲ ਜਾਂਦੈ, ਹੋਨ ਓਨਾਂ ਨੂੰ ਐ ਵੀ ਹੋਂਦੈ ਮੰਮੀ ਸਾਨੂੰ ਕਾੰਮ ਵੀ ਕਰਨੈ ਸੁਕੂਲ ਦਾ ਵੀ ਕਾੰਮ ਕਰਨੈ ਕੋਚਿੰਗ ਦਾ ਵੀ ਨਾ ਹੈਗੈ, ਤੇ ਅਸੀਂ ਅਜੇ ਰਾਤੀ ਥੋੜੀ ਦੇਰ ਜਾ ਕੇ ਕਾੰਮ ਕਰਾਂਗੇ ਤੇ ਬੱਚੇਆਂ ਦੇ ਨਾਲ ਆਪ ਨੂੰ ਵੀ ਜਾਗਨਾ ਪੈਂਦਾ ਹੈਗੈ। ਤੇ ਓਦੇ ਕਾਰਕੇ ਹੋਰ ਡਿਸਟਰਬ ਹੋ ਜਾਂਦਾ ਹੇਗੈ ਫੇਰ ਜਿੰਨਾ ਵੀ ਬੱਚੇਆਂ ਨੂੰ ਕੋ ਕੀ ਸਵੇਰੇ ਸੁਕੂਲ ਜਾਨੈ ਐਂਥੇ ਨੀਂਦ ਤੇ ਪੂਰੀ ਕਾਰ ਲਵੋ ਆਪਨੀ ਛੇ-ਸੱਤ ਘੰਟੇ ਈ ਸੋ ਲਵੋ ਬਈ ਹਾੱਤ ਤੋ ਹਾੱਤ ਤੁਸੀਂ ਬਾਰਾਂ ਵਜੇ ਤੱਕ ਸੋਲੋ ਸਵੇਰੇ ਛੇ ਵਜੇ ਉੱਠ ਜਾਓ, ਏਨਾ ਤੁਸੀ ਕਾਰਲੋਗੇ ਤੇ ਫਿਰ ਤੁਆਡਾ ਫਰਕ ਪੈ ਜਏਗਾ ਬਈ ਤੁ ਤੁਆਡੀ ਨੀਂਦ ਵੀ ਪ੍ਰੋਪਰ ਰਏਗੀ। ਪਰ ਫਿਰ ਬੱਚੇ, ਮੰਨਦੇ ਨੀ ਐ।
ਆਜ-ਕੱਲ, ਬੱਚੇ ਕੀ ਕਾਰਦੇ ਦਿਨ ਤੋਂ ਜਾਦਾ ਨਾ ਰਾਤੀ ਪੜਨਾ ਜਾਦਾ ਪ੍ਰੈਫਰ ਕਾਰਦੇ ਐ। ਓ ਰਾਤ ਦੀ ਨੀਂਦ ਖ਼ਰਾਬ ਕਾਰਦੇ ਐ, ਹੁਨ ਮੇਰਾ ਬੇਟਾ ਵੀ ਏ ਤੇ ਓ ਦਿਨੀ ਨੀ ਪੜੇਗਾ ਕਏਗਾ ਮੰਮੀ ਦਿਨੇ ਨਾ ਸ਼ੋਰ ਬੜਾ ਹੁੰਦੈ, ਕਿਤੇ ਕੋਈ ਆ ਗੇਆ ਕੋਈ ਗੈਸਟ ਆ ਗੇਆ ਯਾ ਗ ਗੱਡੀਆਂ ਵਗੈਰਾ ਦੀਆਂ ਆਵਾਜਾ ਕੈਂਦਾ ਮੈਂ ਧੇਆਨ ਨੀ ਲਗਾ ਪਾਂਦਾ, ਓ ਰਾਤੀ ਪੜੇਗਾ। ਰਾਤੀ ਢਾਈ-ਤਿੰਨ ਵਜੇ ਤੱਕ ਪੜਦਾ ਰਏਗਾ। ਫੇਰ ਸਵੇਰੇ ਸੋਏਗਾ ਸਵੇਰੇ ਵੀ ਤੁਸੀ ਕਿੰਨੀ ਦੇਰ ਸੋਲੋਗੇ। ਓ ਨੀਂਦ ਪ੍ਰੋਪਰ ਆਪਨੇ ਟਾਈਮ ਤੇ ਨਾ ਹੋਨ ਪਾਏ ਨਾ ਓਨੂੰ ਫੇਰ, ਐਸੀਡਿਟੀ ਪ੍ਰੋਬਲਮ ਚਾਲੂ ਹੋ ਗੀਆਂ, ਗੈਸ ਬੰਨੀ ਚਾਲੂ ਹੋ ਗਈ ਫੇਰ ਮੈ ਏਨੂੰ ਏਹੀ ਬੋਲੇਆ ਮੈਂ ਕਾ ਤੂੰ ਆਪਨੇ ਟਾਈਮ ਸੀਰ ਸੋ, ਹਾਂ ਟਾਈਮ ਸੇਰ ਓਠ। ਤਾਂਈਓ ਤੇਰੀ, ਗੈਸ ਦੀ ਪ੍ਰੋਬਲਮ ਵਗੈਰਾ ਸਬ ਹਟੇਗੀ।
ਨੀਂ ਅ ਰਾਤੀ ਜਦ ਸੌਨੇ ਆ ਤੇ ਸਾ ਪੂਰੀ ਬੋਡੀ ਵਰਕ ਕਾਰ ਦੀ ਹੈਗੀ ਏ ਰਾਤੀ ਇੱਕ ਜੇੜਾ, ਬੋੜੀ ਨੂੰ ਰਿਲੈਕਸ ਮਿਲਦਾ ਐ ਤੇ ਓ ਜੇੜਾ ਅ, ਜੋ ਅਸੀਂ ਖਾਦਾ ਪੀਤਾ ਵੀ ਡਾਏਜਸਟ ਹੋਏਗਾ ਹਰ ਜਵੇਂ ਕੈਂਨੇ ਰਿਪੇਯਰ ਰਿੰਗ ਸਿਸਟਮ ਹੁੰਦੈ ਹੈਗੈ ਪੂਰਾ ਕੀ ਰਾਤ ਜੇੜੀ ਪੈਂਦੀ ਹੈਗੀ ਓ ਰਿਪੇਰਿੰਗ ਵਾਸਤੇ ਹੋਂਦੀ ਹੈਗੀ, ਤਾਂ ਈ ਤੁਸੀਂ ਸਵੇਰੇ ਉੱਠ ਕੇ ਫਟਾਫਟ ਸਾਰਾ ਕਾੰਮ ਕਰੋਗੇ, ਨਾਲੇ ਨੀਂਦ ਨਈ ਪੂਰੀ ਹੋਂਦੀ ਵ ਫੇਰ ਜਾਗਦੇ ਰੋ ਤੇ ਫੇਰ ਹੋਂਦਾ ਓਵਰ ਈਟਿੰਗ ਬੈਠੇ ਆਂ ਭੁੱਖ ਲਾੱਗ ਰੀ ਏ ਪਾੜ ਰੇ ਆਂ, ਫੇਰ ਓ ਓਵਰ ਈਟਿੰਗ ਹੋ ਜਾਂਦੀ ਹੈਗੀ ਐ ਫੇਰ ਓਦੇ ਕਾਰਕੇ ਸਾਰਾ, ਸਿਸਟਮ ਸਾਡਾ ਗੜ
ਸਿਸਟਮ ਆ ਫੈਟ ਵਗਾਰਾ ਹਾਂ, ਫੈਟ ਵਗਾਰਾ ਆ ਜਾਂਦੈ ਬੈਠੇ-ਬੈਠੇ ਕੇਓਕੀ ਟੈਮ ਹੈ ਨੀ।
ਫਿਰ ਬੋੜੀ ਤੇ ਓਹੀ ਹੈ ਨਾ, ਅ ਬਈ ਅ ਸੋਨਾ ਵੀ ਜਰੂਰੀ ਹੈਗੈ ਜਦ ਸੌਗੇ ਨੀ ਤ ਉੱਠ ਕੇ ਕੰਮ ਕਿਵੇਂ ਕਰੋਗੇ ਫਿਰ ਜਾਗਦੇ ਰਹੋਗੇ ਤੇ ਫਿਰ ਜਿੰਨੀ ਦੇਰ ਜੇ ਬੰਦਾ ਜਾਗਦਾ। ਦੋ ਤਿੰਨ ਘੰਟੇ ਬਾਅਦ ਕੁਛ ਨਾ ਕੁਛ ਕਾਰਵਿੰਗ ਹੁੰਦੀ ਹੈ ਕਿ ਬੰਦਾ ਕੁਛ ਖਾ ਲਵੇ।
ਹਾਂਜੀ।
ਅਤੇ ਹਰ ਕਿਸੇ ਨਾਲ ਹੁੰਦਾ ਅਸੀਂ ਦਿਨ ਭਰ ਵੀ ਅਗਰ ਜਾ ਜਿਵੇਂ ਰਹਿੰਦੇ ਹੈਗੇ ਹ ਤੇ ਦੋ ਤਿੰਨ ਘੰਟੇ ਬਾਅਦ ਹੁੰਦੇ ਨੇ ਕਿ ਚਲੋ ਰੋਟੀ ਖਾ ਲੀਏ ਹੁਣ ਥੋੜ੍ਹੀ ਦੇਰ ਹੋ ਗਈ ਹੁਣ ਚਾਹ ਪੀ ਲਈਏ, ਤੇ ਥੋੜਾ ਜ ਅਹ ਕੁਛ ਨਾ ਕੁਛ ਹੋ ਜਾਂਦਾ ਹੈਗਾ। ਸਾਡੀ ਕਰੇਵਿੰਗ ਨਹੀਂ ਹੁੰਦੀ ਹੈਗੀ ਇ ਨਹੀਂ ਫੇਰ- ਫੇਰ ਅਹ ਦੁਪਹਿਰ ਨੂੰ ਰੋਟੀ ਖਾਲੋ ਫੇਰ ਸ਼ਾਮ ਪੰਜ ਛੇ ਵਜੇ ਨਾਲ ਹੁੰਦਾ ਇੱਕ ਥੋੜ੍ਹੀ ਜਿ ਜਿਹੀ ਦੋ- ਦੋ ਘੁਟ ਚਾਹ ਮਿਲ ਜਾਏ ਅਸੀ ਕੁਛ ਹੋਰ ਹਲਕਾ ਫੁਲਕਾ ਸਨੈਕਸ ਲੈ ਲੀਏ ਮੈਂ ਕਿਹਾ ਐਵੇ ਰਾਤੀ ਵੀ ਆਉਂਦਾ ਤੁਹਾਨੂੰ ਲੋਕਾਂ ਨੂੰ ਦਿਨ ਭਰ ਫੁਰਸਤ ਨਹੀਂ ਹੁੰਦੀ ਬੱਚਿਆਂ ਨੂੰ ਇੱਧਰ ਆਏ ਉੱਧਰ ਗਏ ਥੋੜਾ ਦੇਰ ਖਾਧਾ ਪੀਤਾਂ ਆਪਣਾ ਕੰਮ ਕੀਤਾ ਫਿਰ ਤੁਹਾਨੂੰ, ਜਿਸ ਵੇਲੇ ਤੁਸੀਂ ਰਿਲੈਕਸ ਹੋ ਕੇ ਬੈਠਦੇ ਹੋ ਫਿਰ ਤੁਸੀਂ ਪੜ੍ਹਨਾ ਵੀ ਹੁੰਦਾ
ਇਹੀ ਨਾ ਹਾਂ, ਇਹੀ ਅਗਰ ਹਾਂ ਬੰ ਬੰਦਾ ਅਕਸਰਸ ਵਗੈਰਾ ਕਰਦਾ ਰਹੇ ਨਾ, ਕੁਛ ਕਰੇ ਐਕਟੀਵਿਟੀ ਕਰੇ ਤੇ ਆਰਾਮ ਨਾਲ ਰਾਤੀ ਸੋ ਜਾਂਦਾ ਹੈ। ਉਹ ਜਦੋਂ ਵਿਹਲੇ ਬੈਠੇ ਤੁਸੀਂ ਗੇਮ ਖੇਲਦੇ ਰਹੇ ਟੀ ਵੀ ਦੇਖਦੇ ਰਹੇ- ਧੁਨੀ ਨਣੀ ਨੀ ਪ੍ਰੋਪਰ, ਕਿਉਂਕਿ ਤੁਸੀਂ ਆਪਣੀ ਬੋਡੀ ਨੂੰ ਚਲਾਇਆ ਹੀ ਨਹੀਂ ਹੈ, ਆਪਣੀ ਬੋਡੀ ਨੂੰ ਨਹੀਂ ਚਲਾਇਆ ਤੁਸੀਂ
ਹਾਂਜੀ
ਹਾਂ ਇਹ ਪ੍ਰੋਬਲਮ ਆ ਜਾਂਦੀਆਂ ਨੀਂਦ ਤੇ ਪ੍ਰੋਪਰ ਚਾਹੀਦੀ ਹੀ ਚਾਹੀਦੀ ਹੈ
ਹਾਂਜੀ ਉਹੀ ਮੈਂ ਵੀ ਕਹਿੰ- ਹੈਗੀ, ਮੈਂ ਇੱਕ ਦੋ ਦਿਨ ਜਾਗੀ ਹੈਗੀ ਆ ਤੇ ਮੈਂ ਕੀ ਕਹਿੰਦੇ ਨੇ ਹੁਣ ਇਨਾਂ ਮੇਰੇ ਕੋਲ ਹਿੰਮਤ ਨਹੀਂ ਬਚੀ ਹੈਗੀ, ਕਿ ਮੈਂ ਹੁਣ ਉੱਠ ਕੇ ਕੁਛ ਹੋਰ ਕਰਾਂ, ਮ ਜੇ ਮੇਰਾ ਇਹ ਹਾਲ ਹੈਗਾ ਤੁਸੀ ਲੋਗ ਹਲੇ ਗਰੋਇੰਗ ਏਜ ਵਿੱਚ ਹੈਗੇ ਤੁਸੀਂ ਇਹ ਆਦਤਾ ਨਾ ਪਾਲ ਲਓ। ਆਪਣਾ ਟਾਈਮ ਸਿਰ ਸੋ ਟਾਈਮ ਸਿਰ ਉੱਠੋ ਤੇ, ਆਪਣਾ ਸਾਰਾ ਜੋ ਦਿਨ ਦਾ ਕੰਮ ਹੈ ਉਹ ਦਿਨ ਹੀ ਕਰੋ ਰਾਤੀ ਸੌਉਣ ਵਾਸਤੇ ਰੱਖ- ਕਿ ਰਾਤੀ ਕੁਛ ਨਹੀਂ ਕਰਨਾ ਸੋਨੇ ੳਨਾ ਜ਼ਿਆਦਾ, ਜਿਵੇਂ ਇੱਕ ਬੋਡੀ ਰਿਲੈਕਸ ਹੋਏਗੀ ਤੇ ਸਵੇਰ ਤੁਸੀਂ ਉੱਠ ਕੇ ਜਲਦੀ ਕੰਮ ਕਰ ਸਕੋਗੇ।
ਉਹ ਤੇ ਹੈ, ਚਲੋ ਹੋਰ ਸਭ ਵਧੀਆ-
ਹਾਂਜੀ ਸਬ ਵਧੀਆ
ਹਾਂਜੀ ਹਾਂਜੀ ਚਲੋ ਮੈਂ ਰੱਖਦੀ ਹ ਕੋਈ ਆਇਆ ਠੀਕ ਹੈ।
ਹਾਂਜੀ ਠੀਕ ਹੈ ਓਕੇ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ